ਲੋ।
ਸਤਿ ਸ੍ਰੀ ਅਕਾਲ ਜੀ, ਹੋਰ ਕੀ ਹਾਲ ਚਾਲ ਨੇ।
ਹੋਰ, ਮੈਂ ਠੀਕ।
ਹਾਂਜੀ। ਵਧੀਆ ਸਭ ਸੁਨਾਔ ਹੋਰ ਬੱਚੇ ਵਗੈਰਾ ਗਏ ਸਕੂਲ?
ਬਸ ਬੈਠ ਠੇ ਹੋਏ ਸੀ ਮੈਂ ਕਿਆ ਚਾਲ ਗੱਲ ਈ ਕਰ ਲਈਏ। ਅੱਛਾ।
ਜੀ। ਬੱਚੇ ਮੇਰੇ ਗਏ ਐ।
ਬੇਟਾ ਆਏਗਾ।
ਅੱਛਾ।
ਇੱਕ ਹੰ
ਅੱਛਾ
ਬਾਦ ਆਨਗੇ ਬੱਚੇ ਫੇਰ ਔਨਾ ਦੇ ਨਾਲ ਮੈਂ ਬਸ ਕੁਛ ਨਈ। ਬੈਠੀ ਸੀ ਕੀਤਾ ਸੀ ਮੈਂ ਕਿਹਾ ਚੱਲ ਤੁਹਾ ਤੁਹਾਡੇ ਨਾਲ ਗੱਲ ਕੀ ਨਾਮ ਏ ਬਸ ਚਲੌ ਬਨਾਵਾਂਗੇ ਹਜੇੇ ਦੇਰ ਦੇਰ ਤੱਕ ਬਸ ਮੈਂ ਤੁਹਾਨੂੰ ਥੋੜ੍ਹਾ ਕੁੱਛ ਨਸੀ ਵੀ ਥੋੜੀ ਮੈਨੂੰ ਰਹਿ ਤੇ ਸਰ ਘਰ ਬਹਿ ਕੇ ਕੀ ਕੀ ਕੰਮ ਕਰ ਸੋ ਸੌ ਫਰਨਿੰਗ ਬਣਿਆ ਰਹੇ ਹੋਰ ਬੰਦਾ ਓਦਾਂ ਵੀ ਬਿਜੀ ਓਦਾਂ ਬਿ ਬਿਜੀ ਰਹੀਏ।
ਹਾਂਜੀ ਹਾਂਜੀ ਕਾਰਪੇਟਾਂ ਦੇ ਕਈ ਵਰਕ ਹੋ ਜਾਂਦੇ ਨੇ ਜਿਵੇਂ ਕੱਪੜਿਆਂ ਵਗੈਰਾ ਦਾ ਹੋ ਗਿਆ। ਕਈ ਹੁੰਦੇ ਨੇ ਵ ਸਿਲਾਈ ਵਗੈਰਾ ਜਿਹਨੂੰ ਆਉਂਦੀ ਹੋਏ ਵੀ ਕਰ ਸਕਦੇ ਨੇ। ਨਨ ਨੇ ਪਾਰਲਰ ਸਿੱਖ ਰਖਿਆ ਹੋਵੇ ਉਹ ਵੀ ਕਰ ਸਕਦੇ ਨੇ ਘਰ ਬੈਠੇ ਫ ਖੋਲ ਸਕਦੇ ਨੇ ਘਰ ਬੈ ਤੇ ਕਈ ਵਰਕ ਹੈਗੇ ਨੇ।
ਵਿੱਚ ਸਾਡੀ ਕਲੋਨੀ ਵਿੱਚ ਵੀ ਕਿੰਨੀ
ਹਾਂਜੀ
ਕੋਰਸ ਕੀਤਾ ਅਤੇ ਆਪਣਾ ਆਪਣਾ ਪਾਰਲਰ ਖੋਲ੍ਹਿਆ ਪੀਜ਼ੀ ਵੀ ਰਹਿੰਦੀਆਂ ਅਤੇ ਸੋਰਸ ਆਫ ਇਨਕਮ ਕਮੀ ਬ ਤੇ ਓਦਾਂ ਵੀ ਵੈਸੇ
ਹਾਂਜੀ
ਮੈਂ ਵਿੱਚ ਕਿੰਨੇ ਟਵੀਸ਼ਨ ਸੈਂਟਰ
ਹਾਂਜੀ ਅੱਜ ਕੱਲ ਦੇ ਟਿਊਸ਼ਨ ਵੀ ਬੜੇ ਪੜ੍ਹਾਉਣ ਲੱਗ ਗਏ ਨੇ। ਪਹਿਲੇ ਬਹੁਤ ਘੱਟ ਹੁੰਦੀਆਂ ਸੀ ਹੁਣ ਤੇ ਜਗ੍ਹਾ ਜਗ੍ਹਾ ਖੁੱਲੇ ਹੋਏ ਨੇ। ਟਿਊਸ਼ਨ ਸਨ।
ਹਾਂਜੀ ਉਹ ਤੇ ਘੱਟ ਹੁੰਦੀਆਂ ਸੀ।
ਹਾਂਜੀ, ਐ ਤੇ ਬਸ ਬੰਦੇ ਨੂੰ ਆਉਣਾ ਚਾਹੀਦਾ। ਹਾਂਜੀ ਫੋਣ ਲੱਗਾ ਲੈਂਦੇ ਨੇ ਨੰਬਰ ਲਿਖ ਦਿੰਦੇ ਨੇ।
ਹਾਂ ਬਸ ਹੈ ਯਹ ਵੀ ਕੋਈ ਵੀ ਖੇਲ ਬਹੁਤ ਹੁੰਦੀਆਂ ਨੇ ਬਸ
ਹੂੰ,
ਐ ਹੋਰ ਜੀ
ਹਾਂਜੀ, ਅੱਜ- ਕੱਲ ਦੇ ਇਹਦੇ ਤੇ ਕਮਾਈ ਹੈਗੀ ਐ ਜੀ।
ਕੁਛ ਦਾ
ਐਮ ਆਏ ਵਿਆਹ ਤੋਂ ਬਾਅਦ ਨਈ ਸਿੱਖਿਆ ਜਾਂਦਾ ਨਾਲੇ ਕਮਾਈ ਵਿਹੰਦੀ ਇਹ ਤੇ ਹੈਗੀ ਅੱਜ- ਕੱਲ੍ਹ ਜੋਬ ਵਗੈਰਾ ਮਿਲਦੇ ਨੀ ਅੱਜ ਬਲਦੇ ਬੱਚੇ ਆ ਹੀ ਸਿੱਖਦੇ ਨੇ ਘਰ ਬੈਠੇ ਆਪਣਾ ਖੋਲ ਲਿਆ।
ਕੀ ਗੱਲ ਏ ਜੋ ਪੁਤਰ ਦੀ ਐ ਪਰ ਜੋ ਜਿੰਨਾ ਉਹ ਲੋਕ ਕੰਮ ਲੈਂਦੇ ਦਿਨੇ
ਹੂੰ, ਹਾਂਜੀ ਸੈਲ ਦੀ ਉਮੜੀ ਘੱਟ ਦਿੰਦੇ ਨੇ
ਪ੍ਰਾਈਵੇਟ ਸਕੂਲਸ ਵਿੱਚ ਬਹੁਤ ਘੱਟ ਸੈਲਰੀ ਹੈ ਤੇ ਫਿਰ ਇਸ ਚਲੋ ਬੰਦੇ ਨੇ ਘਰ ਬਹਿ ਕੇ ਕੋਈ ਕੰਮ ਖੋਲਿਆ ਜਾ ਹਾਂ ਕੰਮ ਤੇ
ਹਾਂਜੀ,
ਸਕਿਲ ਬਾਰੇ ਪਤਾ ਉਸ ਲਾਈਨ ਵਿੱਚ ਭਗ ਕੇ
ਹਾਂਜੀ,
ਮੈਂ ਕਰਨਾ ਹੀ ਪੈਣਾ ਕੋਈ ਕੋਰਸ ਵਗੈਰਾ
ਹਾਂ, ਕੋਰਸ ਕਰਨਾ ਸਿੱਖਣਾ
ਅੰਬਰਿਤ
ਹਾਂਜੀ, ਕੰਮ ਵੀ ਬੜੇ ਖੁੱਲੇ ਨੇ ਅੱਜ ਕੱਲ ਤਾਂ ਫੋਨ ਤੇ ਇੰਨੇ ਵਖਾਂਦੇ ਨੇ ਪਰ ਦਿਲ ਨੀ ਕਰਦਾ ਕਰਨ ਦੇ ਜੇ ਫੂਡ ਨ ਹੋਵੇ ਕਈ ਵਾਰੀ ਮੈਂ ਦਾ ਨਾ
ਉਹ ਲੋਸੇ ਇਨਵੈਸਟ ਟੈਸਟ ਕਰੋ।
ਹਾਂਜੀ। ਹਾਂਜੀ
ਤੇ ਮੁਸ਼ਕਿਲ ਹੋ ਗਈ ਸੀ।
ਹੂੰ। ਹੁਨ ਕਈ, ਹੁਨ ਹੈਂਡਰਾਈਟਿੰਗ ਏ ਓਹੋ ਖੁੱਲੇ ਹੋਏ ਨੇ। ਕਈ ਵਰਕ ਹੁਨ ਹੈਂਡਰਾਈਟ ਟਿੰਗ ਦੇ ਪੇਜ ਲਿਖ ਨੇ ਆ
ਕੀ ਕੁਛ ਤਿਲਜ ਵਿੱਚ ਤੇ ਕੋਲਜ ਵਿੱਚ ਵੀ ਤੇ ਓ ਜੇੜੇ ਤੇ ਓਪ ਰੈ ਕੇ, ਓਹ ਪੰਸ ਸੌ, ਪੰਸ ਸੌ, ਹਜਾਰ
ਹਾਂਜੀ।
ਫਾਈਲਸ ਬਨਾ ਕੇ ਦਿੰਦੇ ਨੇ। ਕੰਮ ਹੋ ਜਾਏ ਨਾ ਓ ਵੀ ਵਦੀਆ ਤਾ ਬੈਠੇ, ਬੈਠੇ ਨਾਲ ਘਰ ਦੇ ਕੰਮ ਵੀ ਤੇਰਾ ਤੇ ਥੋੜਾ ਆਗੇ ਹੁਂ
ਹਾਂਜੀ ਪਰ ਉਹ ਉਹਦੇ ਚ ਪਹਿਲੇ ਹੀ ਇਨਵੈਸਟ ਹੁਂਦੇ ਨੇ ਪੰਦਰਾਂ ਪੰਜ ਸੌ ਪੰਦਰਾਂ ਰੁਪਏ ਜਮਾ ਕਰੋ ਅਪਨਾ
ਹਾਂ
ਹੋਰ ਕਈ ਵਰਕ ਹੁੰਦੇ ਅੱਜ ਕੱਲ ਦੇ ਪਾਰਲਰ ਦੇ ਬਹੁਤ ਤੁਮਾਰੀ
ਫਰੋਡ ਹ
ਹਾਂਜੀ ਪਾਲੇ ਰੀ ਚਜ ਕੱਲ ਇਨੀ ਕਮਾਏ ਹੈਗੀ ਪਾਰਲਰ ਦਾ ਜਿਹੜੇ ਕੋਰਸ ਕਰਦੇ ਨੇ ਐਂਡ ਬਿਊਟੀ ਪਾਰਲਰ ਦਾ ਇਹਦੇ ਚ ਵੀ ਕਈ ਅੱਜ ਕੱਲ੍ਹ ਬੈਠੇ-ਬੈਠੇ ਪੰਜਾਹ-ਪੰਜਾਹ ਹਜ਼ਾਰ ਰੁਪਏ ਕਮਾ ਲੈਂਦੇ ਨੇ ਬਰਾਈਡ ਤਿਆਰ ਕਰਨ ਦੇ ਇੰਨੇ ਪੈਸੇ ਲੈ ਲੈਂਦੇ ਨੇ ਅੱਜ ਕੱਲ ਤਾਂ, ਇਹਦੇ ਚੁ ਬੀਕ
ਤੇ ਅੱਜ ਕੱਲ੍ਹ ਕੋਈ ਬ੍ਰਾਇਡਲ ਤਿਆਰ ਕਰਨ ਵਿੱਚ ਜੀ, ਕਿੰਨੇ-ਕਿੰਨੇ ਪੰਜਾਹ ਹਜ਼ਾਰ, ਪੈਂਤੀ ਹਜ਼ਾਰ, ਚਾਲੀ ਹਜ਼ਾਰ, ਸਾਰਾ ਮਿਲਾ ਕੇ ਕੇ ਫ੍ਰੀ ਆ ਆਪਣਾ ਬਰਾਇਟ ਚਲਦਾ ਪਾਈ ਤੇ ਬਹੁਤ ਹੀ ਚੀ ਕੋਈ ਸਕਿਨ ਆਨ ਹੋਗਾ ਕੀ ਨਾਮ ਏ?
ਹਾਂਜੀ।
ਤੁਸੀਂ ਏਹ ਵੇਖੋ ਤੇ ਕਿੰਨਾ ਕਿੰਨੀਆਂ ਰੀਲ਼ਸ, ਕੋਈ ਆਪਣਾ ਬੁਟੀਕ ਖੋਲ ਕੇ ਆਂਦਾ, ਕੋਈ ਆਪਣਾ ਐਹੀ ਪਰਸ, ਜੁੱਤੀਆਂ।
ਹਾਂਜੀ।
ਚੀਜ ਉਹ ਬੰਦਾ ਆਪਣੀ ਐਡਵਰਟੀਜ਼ਮੈਂਟ ਨੀ ਕਰਦਾ ਪਿਆ, ਸਾਰੇ ਆਪਣੀ ਐਡਵਰਟੀਜ਼, ਹਮ।
ਹਾਂਜੀ, ਅੱਜ ਕਲ ਉਹ ਵੀ ਕੰਮ ਬੜੇ ਚਲ ਏ ਕਰੋਸ਼ੀਏ ਦੇ ਫਲਾਵਰ ਵਗੈਰਾ ਬੁਕੇ ਵਗੈਰਾ ਬਣਾ ਕੇ ਵੇਚਣ ਦਾ। ਕਰੋਸ਼ੀਆ ਬਣਾਉਂਦੇ ਨੇ, ਕਈ ਫਲਾਵਰ, ਰੱਬੜ ਬੈਂਡ। ਨੇਹੇਅਲ ਬੈੰਡ ਬਣਾਉਂਦੇ ਨੇ, ਬੜੇ ਸੋਹਣੇ ਲੱਗਦੇ ਨੇ ਅੱਜ ਕੱਲ। ਉਹ ਬਣਾ ਕੇ ਪਾਉਂਦੇ ਨੇ ਇੰਸਟਾ ਤੇ।
ਹੈਗੇ ਨੇ, ਹਾਂ। ਉਹ ਵੀ ਬਣਾਉਂਦੇ ਨੇ ਮੈਂ ਬਣਵਾਏ ਸੀ ਤੇ ਹੇਅਰ ਬੈਂਡ ਪਿੰਡ ਬਣਵਾਏ ਤੇ ਉਹ ਬੜਾ ਹੀ ਪਿਆਰਾ ਉਹ
ਅੱ
ਉਹ ਤੇ ਹੋਏ ਕਿਥੇ ਘੁੰਮਣ ਗਏ ਆ। ਤਾਂ ਪਾਏ
ਹਾਂਜੀ
ਤਿੰਨ ਅੱਛੇ ਨੀ ਲੱਗਨੇ। ਬਹੁਤ ਟਰੈਂਡ ਹੈ ਮੈਂ ਆਪ ਦੇਖਿਆ ਸੀ ਵੈਲਨ ਟਾਈਮ ਸਟੇ ਤੇ ਨਾ ਉਹਨਾਂ ਨੇ ਹੋਏ ਸੀ। ਟੂ ਪਲਾ ਦੇਖੇ ਸੀ ਖੇਤੀ ਪਈ ਸੀ। ਕੀ ਬੜੇ ਈ ਸੋ ਆ ਟੋਪ ਵਗੈਰਾ ਵੀ
ਹਾਂਜੀ ਅੱਜਕੱਲ ਟੋਪ
ਹੱਥ ਵਿਚ ਹੋਇਆ।
ਹਾਂਜੀ ਮੇਰੇ ਚਾਚੀ ਦੀ ਕੁੜੀ ਹੈ, ਉਹ ਵੀ ਮਤਲਬ ਕਿ ਬਣਾਦੀ ਹੈ। ਮੇਰੇ ਚਾਚੇ ਦੀ ਕੁੜੀ ਹੈਗੀ ਨਾ ਉਹ ਬੜੇ ਸੋਹਣੇ-ਸੋਹਣੇ ਬਣਾ ਦੀ ਉਹਨੇ ਲਟਕਣ ਬਣਾਏ ਹੋਏ ਨੇ ਘਰ। ਮਤਲਬ ਕਿ ਉਹ ਇੰਨੀ ਇੰਟੈਲੀਜੈਂਟ ਹਰ ਇੱਕ ਚੀਜ਼ ਬਣਾ ਲੈਂਦੀ ਏ। ਅਸੀਂ ਤੇ ਉਹਨੂੰ ਕਹਿੰਨੇ ਆ ਤੂੰ ਕੰਮ ਖੋਲ ਲੈ ਆਪਣਾ ਮਤਲਬ ਕਿ ਹਰ ਇੱਕ ਚੀਜ਼ 'ਚ ਪਰਫੈਕਟ ਐ। ਜੁਲਈ ਚ ਕੀ ਹਾਲੇ ਕੁੱਛ ਸਿੱਖ ਸਿੱਖਿਆ ਵੀ ਨੀ ਹੋਇਆ ਉਹਨੇ ਆਪਣੇ ਮਾਇੰਡ ਨਾਲ ਹੀ ਬਣਾਦੀ ਏ, ਇੰਨਾ ਸੋਹਣਾ ਟੋਪ ਬਣਾਇਆ ਸੀ ਕਰੋਸ਼ੀਏ
ਸੋ ਇਹ
ਮਤਲਬ ਕਿ ਇੰਨੇ ਸੋਹਣੇ ਹਰ ਇੱਕ ਚੀਜ਼ਾਂ ਬਣਾਦੀ ਏ ਨਾ।
ਉਹ ਨਾ ਮੈਨੂੰ ਫੋਟੋ ਭੇਜਣਾ ਟੋ ਟੋਪ ਵਗੈਰਾ ਜਾਂਦਾ ਨਾ ਕਈ ਵਾਰੀ ਚੀਜ਼ ਕੋਈ ਪਸੰਦ ਆਈ ਆਏ ਬੰਦਾ ਤੁਸੀਂ ਮੈਨੂੰ
ਹਾਂਜੀ ਇਹ ਨਹੀਂ ਸੁਣਓ ਕਿ ਗੋਲਡ ਐ, ਵਧੀਆ ਸਮਾਨ ਬਨਾਆ ਸੂ ਖਾਲੀ ਅਸੀਂ ਤੇ ਕਹਿੰਦੇ ਆਪਣਾ ਪੇਜ ਖੋਲ ਲੈ ਖੋਲਦੀ ਨੀ ਕਿਵੇੈਂ ਕਿ ਐਨੀ ਕਮਾਈ ਇਨਾ ਦੀ ਵੈਸੇ ਲੱਗਦੀ ਨੀ ਹੈ ਮਹਿੰਦੀ ਤੁਸੀਂ ਲਗਵਾ ਲਓ ਅੱਜ ਕੱਲ
ਬਣਾਏ
ਹਾਂਜੀ ਅਸੀ ਤੇ ਕਹਿੰਦੇ ਹਾਂ ਬਣਾ ਲੈ ਮੇਂਦ ਦੀ ਐਡੀ ਸੋਹਣੀ ਲਗਾਉਂਦੀ ਹੈ ਨਾ ਜਿਵੇਂ ਹਾਂਜੀ ਬਰਾਈਡਲ ਦੀ ਮਹਿੰਦੀ ਦੀ ਲਗਾ ਦਿੰ ਦਿਓ ਮ ਸਿੱਖੀ ਨੀ ਆ ੳਨੇ ਹਾਂਜੀ ਪਰ ਉਹ ਜਾਂਣਦੀ ਨੀ ਨਾ ਸ ਮੇਨ ਮੇਨ ਕਰਏ ਤੇ ਜਾਂਦੀ ਹੈ ਹਾਂਜੀ ਠੀਕ ਹੈ ਬਾਲਿਆ ਕਰਨਾ ਤੂਂ ਤੈਨੂ ਆ ਆਉਂਦਾ ਵੈ ਪਰ ਕਰਦੀ ਨੀ ਹੈਗੀ
ਨਹੀਂ ਨਹੀਂ ਉਹ ਤੇ ਉਹਨੂੰ ਜ਼ਰੂਰ ਤੁਸੀਂ ਮੋਟੋ ਨਾ ਉਹਨੂੰ ਨਾ ਫਿਰ ਹੈਜ਼ਟੇਸ਼ਨ ਹੈ। ਉਹਨਾ ਅੱਛਾ ਅਰਨਿੰਗ ਕਰ ਸਕਦੀ ਹੈ ਕਿ ਕਿੰਨਾ ਅੱਛਾ ਕੋਲੋਂ ਕਦੀ ਪੈਸੇ ਮੰਗਣ ਦੀ ਲੋੜ ਨਹੀਂ ਪੈਣੀ ਜੇ ਉਹਦੇ ਵਿੱਚ ਇੰਨੀ ਜ਼ਿਆਦਾ
ਨਮ
ਤਾਂ ਉਹ ਹੈ ਮਹਿੰਦੀ ਕਰੋਸ਼ੀਆ
ਸਾਰਾ ਕੁਛ ਮ ਪਾਰਲਰ ਵਗੈਰਾ ਦਾ ਮੇਕਅਪ ਵਗੈਰਾ ਆਪੇ ਕਰ ਲੈਂਦੀ ਹਾਂ ਘਰੇ ਇਹਨਾ ਮਤ ਕੀ ਐ ਪ੍ਰੋਜੈਕਟ ਵਗੈਰਾ ਨਾਲੇ ਉਹਣ ਐਡੇ ਸੋਹਣੇ ਬਨਾਤੇ ਉਹਨੂੰ ਮੇਰੀ ਗੁੜੀਆਂ ਦਾ ਬਣਾਇਆ ਸੀ ਸਕੂਲੇ ਲੇ ਜਾਣ ਜਾਣਾ ਸੀ ਉਹਨੇ ਚਾਰਟ ਡਿਊ ਵੀ ਚਾਰਟ ਏਡਾ ਸੋਣਾਂ ਪਰ ਹੈਨਾ ਤੇ ਮੈਡਮ ਨੂੰ ਇੰਨਾ ਪਸੰਦ ਆਇਐ। ਹਲੇ ਓ ਪ ਕੋਲੇਜ ਜਾ ਰਹੀ ਹੈ, ਹਲੇ ਤਾਂ ਬੀਕੌਮ ਕਰ ਰਹੀ ਹੈ ਲਾਸਟ ਚਿਹਰਿਆਂ ਦਾ
ਓ ਓਕੇ, ਓਕੇ ਤੁਹਾਡੇ ਚਾਚਾ ਜੀ ਦੀ ਕੁੜੀ ਆ। ਠੀਕ ਹੂੰ, ਹੂੰ, ਹੂੰ ਚਲੋ,
ਹੈ ਮ ਕੀ ਅਸੀਂ ਤੇ ਕਹਿਨਿਆਂ ਤੂੰ
ਖਾਂ ਖਾਂਗੀ ਜੇ ਜੇ ਕੁਛ
ਹਾਂਜੀ ਕੋਈ ਨੀ ਉਹ ਇੰਨੇ- ਇੰਨੇ ਸੋਹਣੇ ਡਿਜਾਇਨ ਦੇ ਵਾਲ ਤੇ ਸਜ ਜਾਣ ਵਾਸਤੇ ਉਹ ਬਣਾਏ ਸੋ ਡਿਜ਼ਾਇਨ ਵਾਲੇ ਪੋਟ ਵਗੈਰਾ ਦੇ ਘਰ ਹੀ ਮਤਲਬ ਕਿ ਲੱਗੀ ਰਹਿੰਦੀ, ਉਹ ਕੁਛ ਨਾ ਕੁਛ ਬਣਾਂਦੀ। ਦੀ ਰਹਿੰਦੀ ਐ।
ਬਹੁਤ,
ਅਸੀਂ ਤੇ ਕਹਿਨੇ ਆਂ ਐ ਕੰਮ ਤੇ ਕਰਲੈ ਤੇਰੀ ਇੰਨੀ ਕਮਾਈ ਹੋਜੇ ਐ ਜਿਵੇਂ ਚਾਟ ਵਗੈਰਾ ਬ ਬਣਾਂਦੇ ਆ ਪੈਸੇ ਲੈ ਲਿਆ ਕਰ। ਮੰਨਦੀ ਨੀ ਹੈਗੀ ਮੈਂ ਕੀ ਕਰਾਂ।
ਹੋਰ ਕੀ
ਮੰਨਦੀ ਨੀ ਹੈਗੀ ਕੁਛ ਵੀ
ਤਿਨ ਨੌ ਆਪਣੇ ਆਪ ਫੀ ਆਪਣੇ ਆਪ ਪੁਤਰੀ ਲਾਈ ਜ਼ੋ ਨੂੰ ਦੇਖ ਕੇ ਕਿ ਨਾ ਤੁਸੀਂ ਟੀਟਰੀ ਉਹ ਕੀ ਬੋਲਦੇ ਨੇ ਉਹਨਾਂ ਨੂੰ ਟੀਟਰੀ ਜ ਤੇ ਉਹਨੂੰ ਆਪਣੇ ਆਪ ਹੋਏਗਾ ਕਿ ਹਾਂ ਬ ਇਹ ਬੰਦਾ ਕਰ ਵੀ ਸਿੱਖ ਸਕਦਾ ਤੇ ਕਮਾ ਸਕਦਾ ਤੇ ਮੈਂ ਮੈਂ ਵੀ ਕਿਉਂ ਕਈ ਬੱਚਿਆਂ
ਹਾਂਜੀ,
ਫੇਰ ਅਸੀਂ ਆਪਣੇ ਆਪ ਨੂੰ ਐਕਸਪਲੋਰ ਕਰਨਾ ਚਾਂਦੇ ਚਾਂਦੇ ਕੋਈ ਗੱਲ ਨਹੀਂ ਤੁਸੀਂ ਉਹਨੂੰ ਹਮੇਸ਼ਾ ਤੇ ਹੋਰ ਸੁ ਤੁਹਾਡੀ ਮੰਮੀ
ਹਾਂਜੀ ਸਭ ਵਧੀਆ ਹਾਂਜੀ ਸਭ ਠੀਕ ਨੇ ਸਭ ਠੀਕ ਨੇ ਹੋਰ ਤੁਸੀ ਵੀ ਸੁਣਾ ਠੀਕ ਅਓ ਸਤਿ ਸ਼੍ਰੀ ਅਕਾਲ